ਹੈਲੋ। ਮਾਂਏ ਪਿੱਛੇ ਹੋਜਾ ਮਕੌੜੇ ਆਂਦੇ ਪੇ ਕਿੰਨੇ ਸਾਰੇ ਵੇਖ ਤੇਰੇ ਪੈਰ ਦੇ ਕੋਲ।
ਤੁਸੀ ਹਜੇ ਓਥੇ ਈ ਓ ਜੁਗਾਦਰੀ?
ਆਹੋ। ਹੁਨ ਏ ਨਾ ਹੁਨ ਆਏ ਨੇ ਮੈਨੂੰ ਲੈਨ ਤੇ ਐਨਾ ਦੇ ਵੀ ਨਾ ਨਾਨੀ ਦਾ ਘਰ ਐਥੇ ਹੀ ਹੈਗਾ ਐ।
ਅੱਛਾ ਅੱਛਾ ਤੇ ਤੁਆਡੇ ਸਿਸਟਰ ਨੀ ਆਏ?
ਮੈਂ ਓਹੀ ਤੇ ਦੱਸ ਰੀ ਨਾ ਓ ਐਨੇ ਦਿਨ ਐਥੇ ਹੀ ਸੀ ਤੇ ਓਹਨਾ ਦੇ ਘਰ ਨਾ ਮਿਸਤਰੀ ਲੱਗ ਗਏ ਨੇ ਹੁਨ ਨਾਲੇ ਬੱਚਿਆ ਨੇ ਵੀ ਕਲ ਸਕੂਲ ਜਾਨਾ ਐ ਤੇ ਹੁਨ ਚਲੀ ਗਈ ਸੀ ਨਾਲੇ ਮੈਂ ਵੀ ਓਥੇ ਜਾਨਾ ਸੀ ਤੇ ਚਲੀ ਗੀ ਸੀ।
ਅੱਛਾ ਅੱਛਾ।
ਭੈਨਾ ਨਾਲ ਦਿਲ ਲੱਗਦਾ ਨਾਲੇ ਮੰਮੀ ਡਿਊਟੀ ਤੇ ਚਲੀ ਜਾਂਦੀ ਫਿਰ ਪਿੱਛੋ ਕੇਂਦੀ ਮੈਂ ਕੀ ਕਰਾਂਗੀ ਕੱਲੀ।
ਹਾਂ ਏਹ ਤੇ ਹੈ।
ਮਮਾ ਕਿਸਕਾ ਫੋਨ ਐ ਦੀਦੀ। ਕੋਂਸੀ ਦੀਦੀ ਕਾ? ਕੋਨਸੀ ਦੀਦੀ ਮੇਰੀ ਨਿਊ ਫ੍ਰੈਂਡ ਐ ਮਾਹੀ।
ਮਿਨ ਨਾ ਪੇਲੇ ਪਤਾ ਨੀ ਲੱਗਦਾ ਸੀ ਮੈਂ ਤਾਨੂੰ ਮੈਨੂੰ ਪੇਲਾ ਪਤਾ ਈ ਨੀ ਲੱਗਦਾ ਸੀ ਮੈਂ ਤਾਨੂੰ ਮਾਸੀ ਕਵਾ ਯਾ ਦੀਦੀ ਕਵਾ ਫੇਰ ਮੈਂ ਕਯਾ ਸੋਚਦੀ ਆ ਸੋਚ ਫੇਰ ਮੈਂ ਦੀਦੀ ਈ ਕੇ ਦੇਨੀ ਆ।
ਹਾਂ। ਕੈਂਦੀ ਕੌਨਸੀ ਫਰੈਂਡ ਏਹਨੂੰ ਪਤਾ ਮੰਮਾ ਨੂੰ ਸਿਰਫ ਇਕ ਮਤਲਬ ਯਾ ਫੇਰ ਮੇਰੀ ਮੰਮੀ ਕੋਲ ਕਰਦੀ ਯਾ ਫਿਰ ਮੇਰੇ ਹਸਬੈਂਡ ਦਾ ਕੋਲ ਆਂਦਾ ਐ ਹੁਨ ਕੇਂਦੀ ਪੀ ਕੌਨ ਸੀ ਪਰੈਂਡ ਐ ਆਪਕੀ ਮੈਂ ਅਸ ਤੇ ਤਗਨ ਤੇ ਕਿਸੇ ਨੂੰ ਫੋਨ ਕੀਤ ਤਨੀ ਫ੍ਰੇਂਡ ਨੇ। ਹੁਨ ਪਤਾ ਲੱਗ ਜੇਗਾ ਨਾ ਅੱਛਾ ਹਜੇ ਮੈਂ ਨੀ ਕਰ ਸਕਦੀ ਕੋਲ ਤਾਨੂੰ?
ਨਈ ਹਜੇ ਤਾਨੂੰ ਅਸਾਈਨ ਨੀ ਨਾ ਹੋਆ ਟਾਸਕ ਮੈਂ ਕਰਦੀ ਆ ਅੱਜ ਅਵਨੀਤ ਮਾਸੀ ਨਾਲ ਅੱਜ ਗੱਲ।
ਹਾਂਜੀ ਕੋਈ ਨੀ ਮੈਨੂੰ ਸਾਰਾ ਫਿਰ ਦੱਸ ਦੇਨਾ ਨਾ।
ਠੀਕ ਐ ਠੀਕ ਐ ਕੀ ਪਤਾ ਤਾਂਨੂੰ ਐ ਨਾ ਆਵੈ ਤਾਨੂੰ ਕੋਈ ਹੋਰ ਈ ਆਵੇ ਬਟ ਆ ਜਾਂਦਾ ਏ ਮੈਨੂੰ ਵੀ ਮੈਂ ਕਿਉਂਕਿ ਅ ਸੈਂਟਰ ਲੱਗ ਗਈ ਸੀਗੀ। ਤੇ ਮੈ ਅਵਨੀਤ ਮਾਸੀ ਨੂੰ ਦੱਸਿਆ ਨੀ ਕੁਛ ਕਿ ਮੈਨੂੰ ਟਾਸਕ ਨੀ ਆ ਰਹੇ ਤੇ ਮੈਨੂੰ ਹੁਨ ਅਵ ਮਾਸੀ ਦਾ ਇਸੀ ਮੀਨੇ ਮੈਸੇਜ ਆਇਆ ਕੇਂਦੇ ਕਿ ਤੂੰ ਮਨੂੰ ਦੱਸਿਆ ਨੀ ਤੈਨੂੰ ਟਾਸਕ ਨੀ ਆ ਰਹੇ ਤੂੰ ਮੇਰੇ ਨਾਲ ਗੱਲ ਤਾਂ ਕਰਦੀ ਮੈਂ ਤਨੂੰ ਕਰਵਾ ਦਿੰਦੀ ਅਸਾਇਨ ਟਾਸਕ ਤਾ ਹੁਨ ਜਾ ਕੇ ਮੈਨੂੰ ਆਏ ਟਾਸਕ।
ਹੂੰ।
ਹੁਨ ਮੇਰੇ ਚ ਓਦੇ ਵਿੱਚ ਦੋਸੌ ਤੇਤੀ ਰੁਪਏ ਆ ਵੀ ਗਏ ਆ ਥੋੜੇ ਪੈਸੇ।
ਅੱਛਾ ਮਤਲਬ ਇੱਕ ਕੋਲ ਦੇ ਅੱਸੀ ਰੁਪੇ ਦੇ ਸਾਬ ਨਾਲ ਆਂਦੇ ਨੇ?
ਜਦ ਅਸੀ ਮਤਲਬ ਮੈਂ ਜਿੱਦਾ ਤਾਨੂੰ ਕਰ ਰੀ ਆ ਤਾਂਨੂੰ ਓਦੇ ਅੱਸੀ ਰੁਪੇ ਆਉਨਗੇ ਜਿੱਦਾ ਤੁਸੀ ਮਨੂੰ ਕਰ ਰੇ ਓ ਤੇ ਤਾਨੂੰ ਓਦਾ ਅ ਹਾਂਜੀ। ਨੀ ਨੀ ਪੰਜ ਕੋਲਾ ਦੇ ਨੀ।
ਅੱਛਾ ਇੱਕ ਅੱਛਾ ਮਤਲਬ ਪੰਜ ਦੇ ਅੱਸੀ ਦੇ ਸਾਬ ਨਾਲ ਫਿਰ ਆਨਗੇ।
ਹਾਂਜੀ-ਹਾਂਜੀ, ਤੇ ਜਦੋਂ ਤੁਸੀਂ ਮਨੂੰ ਕਰੋਗੇ ਤੇ ਤੁਹਾਨੂੰ ਹੰਡਰਡ ਰੁਪੀਸ ਆਣਗੇ।
ਅੱਛਾ ਠੀਕ ੲੈ, ਓ ਜਦੋਂ ਮੇਰਾ ਹੋਜੇਗਾ ਸਟਾਟ ਤੇ-ਤੇ ਮੈਂ
ਹਾਂਜੀ-ਹਾਂਜੀ, ਓ ਤਾਂ ਮੇਰੇ ਕੋਲ ਹੈ ਵਿ ਓ ਮੇਰੀ ਫਰੈਂਡ ਵੀ ਕੈ ਰੀ ਏ ਕੀ ਮੈ ਕੋਈ ਲੱਭ ਦੇ ਜਿੰਨਾ ਮੈਂ ਗੱਲ ਕੱਰ ਸਕਾ, ਮੈਂ ਕੇਆ ਮੇਤੋ ਹੈਗੇ ਐ-
ਦੇਣਾ ਹੋਰ ਕੀ?
ਹਾਂਜੀ-ਹਾਂਜੀ
ਐਵੇਂ ਕੱਰਲਾ ਕਰਾਂਗੇ ਹੋ ਮਤਬ ਜੋ ਵੀ ਉੱਪਰ ਨੋਟੀਵਿਕੇਸ਼ਨ ਮੈਸੇਜ ਆਏਗਾ ਮੈਂ ਤੁਵਾਨੂੰ ਸਕਰੀਨ ਸ਼ੋਟ ਭੇ, ਲੈ ਕੇ ਭੇਜਾਂਗੀ ਠੀਕ ਐ?
ਠੀਕ ਐ, ਠੀਕ ਐ, ਤੇ ਕੋਈ ਅਸ ਸਕਰਿਣਸੋਟ ਅੋਰ ਮੇਰੇ ਆਏ ਥਿੰਗ ਨੋਟੀਫਿਕੇਸ਼ਨ ਆਉਂਗੇ ਤੁਸੀਂ ਐਪ ਓਪਨ ਕੱਰ ਲਿਓ ਤਾਨੂੰ, ਅੱਗੇ ਸ਼ ਸ਼ੋ ਹੋਜਊਗਾ, ਅਗਰ ਨਈ ਸ਼ੋ ਹੋਊਗਾ ਤਾਂ ਰੀਫਰੈਸ਼ ਮਾਰ ਕੇ ਤਾਨੂੰ ਸ਼ੋ ਹੋ ਜਾਣਾ ਫੇਰ।
ਠੀਕ ਐ।
ਹਾਂਜੀ।
ਅੱਗੇ ਓ ਕੁਛ ਭਰਨਾ ਨੀ ਹੁੰਦਾ, ਬਸ ਓਨਾਂ ਨੇ ਅੱਗੇ-ਅੱਗੇ ਕ ਕਏਦਾ ਹੁੰਦਾ ਅੱਗੇ, ਅੱਗੇ, ਅੱਗੇ ਕਰੋ ਫੇਰ ਕਰਕੇ, ਕਰੀ ਜਾਓ। ਫੇਰ ਉੱਥੇ ਨੰਬਰ ਭਰਨ ਦੀ ਓਪਸ਼ਨ ਆਈ ਯਾਦੀ। ਫੇਰ ਉੱਥੇ ਨੰਬਰ ਭੱਰ-ਭੱਰ ਕੇ ਕੋਲ ਕਰਨੀ ਆ।
ਸਸ਼੍ਰੀ ਕਾਲ।
ਕੇਆ
ਹੋਰ, ਹਾਜੀ ਅੰਦਰ ਈ ਨੇ। ਹੋਰ ਕਿਵੇਂ ਸਸ਼੍ਰੀ ਕਾਲ।
ਹੋਰ ਜਿਵੇਂ ਕਿ ਨਾਮ ਏ ਜਦੋਂ ਓ ਓਨਾਂ ਨੇ ਪੈਸੇ ਵਗੈਰਾ ਕਰਨੇ ਹੋਣਗੇ ਤੇ ਫੇਰ ਤਾਂ ਮੰਗਣਗੇ ਓ। ਹਣਾ।
ਹਾਂਜੀ-ਹਾਂਜੀ।
ਹੁ-ਹੁ ਠੀਕ ਐ।
ਪੈਲਾਂ ਓਨਾਂ ਨੇ ਤਾਡੇ ਕਾਊਟ ਚ ਦੋ ਰਪਏ ਪਾਣੇ ਆ ਦੇਖ ਹਾਡੀ ਕੀ ਏ, ਸਹੀ ਐ ਤਾਡਾ ਕੱਊ।
ਹੁ-ਹੁ।
ੲੈਥੇ ਤੇ ਮੰਮੀ ਦੇ ਘੱਰ ਨਾ ਆਣਾ-ਜਾਣਾ ਬੋਤ ਐ।
ਕਦੀ ਕੋਈ ਆਦਾ, ਕਦੀ ਕੋਈ ਆਦਾ।
ਹੈਲੋ।
ਤੁਸੀਂ ਨੀ ਕੀਤਾ ਸੀ ਗਾ ਪਲੱਸ ਟੂ ਤੋਂ ਬਾਅਦ ਕੋਈ ਕੋਰਸ?
ਕਿਥੇ। ਚਲੋ, ਨਿੰਨੀ ਕੱਰ ਦਿੰਣੀ ਆਂ, ਤੁਸੀਂ ਨਾ ਉਨੂੰ ਹੱਥ ਲਗਾ। ਠੀਕ ਐ। ਹਾਂਜੀ ਮੰਮੀ। ਆਰੀ। ਗਾੱਲ ਕਾਰ ਰੀ ਸੀ। ਹੈਲੋ।
ਹਾਂਜੀ।
ਹਾਂਜੀ।
ਕੋਈ ਗਾੱਲ ਨੀ ਅਗਰ ਤੋਨੂੰ ਟਾਓ ਕਾੰਮ ਹੈਗਾ ਮੈਂ ਕੋਲ ਤੋ ਬਾਦ ਤੋਆਨੂੰ ਫੇਰ ਬਾਦ ਚੋ ਕਾਰ ਲੂੰਗੀ।
ਕੋਈ ਨੀ ਕਾਰਲੋ ਗਾੱਲ।
ਹਾਂਜੀ-ਹਾਂਜੀ।
ਠੀਕ ਏ ਹੋਰ ਦੱਸੋ।
ਬੋਹਤ ਵਦੀਆ ਤੁਸੀ ਨੀ ਕੀਤਾ ਸੀ ਕੋਰਸ ਪਲੱਸ ਟੂ ਤੋ ਬਾਦ।
ਨਈ ਮੈਂ ਕਾਰ ਰੀ ਸੀ ਕੰਪਯੁਟਰ ਹੋਰ ਮੈਂ ਵੀ ਫੈਸ਼ਨ ਡਿਜ਼ਾਇਨਿਗ ਕੰਪਯੁਟਰ ਤੇ ਮੈਂ। ਨਈ ਕੀਤਾ ਸੀ ਫੈਸ਼ਨ ਡਿਜ਼ਾਇਨਿਗ ਓਦਾ ਮੈਂ। ਕਰਨ ਗਈ ਸੀ ਤੇ ਮੇਰੇ ਨਾਲ ਨੈਕ ਵਿੱਚ ਸਰਵਾਈਕਲ ਪੇਨ। ਮੇਰੀ ਦਰਦ ਉੱਠ ਗੀ ਸੀ ਸਾਰੀ ਮੈਂ ਕਾਰ ਈ ਨੀ ਪਾਈ।
ਹਾਂ ਮੈਂ ਵੀ ਨੀ ਕਰ ਐ ਸਭ ਨੂੰ ਪ੍ਰੋਬਲਮ ਹੋ ਗੀ ਐ ਅੱਜ-ਕੱਲ। ਹੁਨ ਮੇਰੀ ਪੈਨ ਨੇ ਵੀ ਬਾੰਦ ਕਾਰਤਾ।
ਫੋਨ ਕਾਰਕੇ।
ਹੂੰ ਐ ਫੋਨਾ ਦੇ ਕਾਰਕੇ ਤੇ ਹੈਗਾ ਹੋਰ ਕੁੱਛ ਅਸੀ ਨਾ ਜਾਦਾ ਝੁੱਕ ਕੇ ਐਵੇਂ ਬੈਨੇ ਆਂ ਕੁ ਪੁੂਠੇ ਸਿੱਧੇ ਸੋਚ। ਐ ਸਭ ਨੂੰ ਕੈਂਦੇ ਅੱਜ-ਕੱਲ ਜੈਦਾਤਰ ਲੋਕਾਂ ਨੂੰ ਹੈਗੀ ਈ ਹੈਗੀ।
ਹੂੰ।
ਫਿਰ ਮੈਂ, ਮੈਂ ਵੀ ਨੀ ਕਾਰ ਪਾਈ ਮੇਰੀ ਪੈਨ ਵੀ ਵਿਚਾਰੀ ਐਨਾ ਕਾਰਕੇ। ਐਨੀ ਅੱਛੀ-ਅੱਛੀ ਡਰੈਸਾਂ ਸਟਿਚ ਕਾਰ ਲੈਂਦੀ ਏ ਪਰ ਓਸ ਤੋ ਜਾਦਾ ਪੈ ਹਾਂ ਪਰ ਓਸ ਤੋ ਜਾਦਾ ਪੈਸੇ ਦਵਾਈਆਂ ਤੇ ਲਾਨੇ ਪੈ ਜਾਂਦੇ ਨੇ ਫੇਰ ਓਨੂੰ। ਹ ਫੇਰ ਓ ਜਾਦਾ ਦਰਦ ਦਿੱਕਤ ਵੱਧ ਜਾਂਦੀ ਨਾ ਫ਼ਰ ਓ ਕੈਂਦੀ ਮੈਂ ਐਸ ਸੋ ਚੰਗਾ। ਬਾਰੋਂ ਈ ਲੈਲੋ ਬਈ ਪੈਸੇ ਲਗਾਨ ਵਾਲੀ ਦਵਾਈਆਂ ਓਰ ਦਰਦ ਵੱਖਰਾ ਸਓ।
ਓ ਓਵੀ ਤਾਂ।
ਤਕਲੀਫ਼ ਵੱਖਰੀ ਦਵਾਈਆਂ ਵੱਖਰੀ ਕੈਂਦੀ ਮੈਂ ਤੇ ਮੈਂ ਤੇ ਨੀ ਸੀ ਸਕਦੀ ਬਾੱਸ।
ਫੈਸ਼ਨ ਡਿਜ਼ਾਈਨਿਗ ਚ ਸਿਲਾਈ ਕਰਨੀ ਸਿਖਾਂਦੇ ਡਿਜ਼ਾਇਨ
ਹਾਂ ਅਰੇ ਓਨੇ ਨਾ ਸਿੰਪਲ ਨਾ ਪੈਲੇ ਮੈਂ ਸਿਲਾਈ ਸਿੱਖੀ ਸੀ। ਫੈਸ਼ਨ ਡਿਜ਼ਾਈਨਿਗ ਓ ਗਈ। ਸੀ ਪੈਲੇ ਤੇ ਓ, ਓ ਸਿਖਾਂਦੇ ਨੇ ਪੈਲੇ ਓਨੇ ਏਕ ਮੀਨੇ ਵਾਲੀ ਓ ਸਿੱਖੀ ਸੀ ਫੇਰ ਓ। ਫੈਸ਼ਨ ਡਿਜ਼ਾਇਨਿਗ ਦਾ ਨਾ ਇੱਕ-ਇੱਕ ਸਾਲ ਦਾ ਕੋਰਸ ਹੁੰਦਾ।
ਅੱਛਾ-ਅੱਛਾ।
ਓ‌ ਐਨਾ ਦਿਮਾਗ ਏਨਾ ਤੇਜ਼ ਸੀ। ਐਨੂੰ ਐਨਾ ਕਰਨ ਦੀ ਲੋੜ ਈ ਨੀ ਪਈ ਐ ਓਦੇ ਚ ਈ ਇੰਨੀ ਡਰੈਸਾਂ ਬਨਾਨ ਲਾੱਗ ਗੀ ਸੀ।
ਕਈਆਂ ਦਾ ਹੁੰਦਾ ਦਮਾਗ ਤੇਜ।
ਹਾਂ। ਸੂਰ ਤੋ ਜਾਦਾ ਐਦਾ ਦਿਮਾਗ ਹੈਗਾ ਮੈਂ, ਮੈਂ ਸਗੋਂ ਐਂਵੇ ਈ। ਮਤਲਬ ਐਨੀ ਓ ਨੀ ਹੈਗੀ ਸੀ ਚੁਸਤ ਐ ਸ਼ੁਰੂ ਤੋਂ। ਐਕਟਿਵ ਹੈਗੀ ਏ ਮਤਲਬ ਹਰ ਕਾੰਮ ਮਲਟੀ ਟੈਲੈਂਟੀਡ ਹੈਗੀ ਏ ਮੇਰੀ ਪੈਨ। ਮੈਂ ਨਾ ਸ਼ੁਰੂ ਤੋਂ ਮੈਨੂੰ ਕਿਸੀ ਵੀ ਚੀਜ਼ ਇੰਟਰਸਟ ਨੀ ਹੈਗਾ ਸੀ ਨਾ ਮੈਨੂੰ ਰੋਟੀ ਬਨਾਨ ਇਚ। ਕੰਮ ਮੈਨੂੰ ਕਿਸੇ ਕੰਮ 'ਚ ਇੰਟਰਸਟ ਨਈ। ਤੇ ਜਦੋਂ ਮੇਰਾ ਰਿਸ਼ਤਾ ਆਇਆ ਨਾ ਮੇਰੀ ਮੰਮੀ ਜਬਰਦਸਤੀ ਮੈਨੂੰ ਸਿਖਾਂਦੀ ਸੀ ਮੰਨੋ ਹੁਣ ਸਿੱਖ ਲੈ ਸਬਜ਼ੀ ਰੋਟੀ ਫਿਰ ਵੀ ਮੈਂ ਨਾ ਐਵੇਂ ਸੁਣ ਐਵੇਂ ਹਾਂ ਠੀਕ ਹੈ ਮੰਮੀ ਕੋਲ ਖੜੀ ਹਾਂ-ਹਾਂ ਕਰਦੀ ਰੈਂਦੀ ਸੀ।
ਮੇਰੇ ਤਾਂ ਇਹੀ ਆ ਕਿ ਬਸ
ਪੈਂਦਾ ਨਾ ਜਦੋਂ ਸਭ ਆ ਜਾਂਦਾ ਹੁਣਹੁਣ ਮੈਂ-ਮੈਂ ਮੇਰੇ ਹਸਬੈਂਡ ਕੈਂਦੇ ਨੇ ਕਿ ਤੈਨੂੰ ਕੁਛ ਆਂਦਾ ਸੀ। ਹੁਣ ਮੈਂ ਸਾਰੀ ਚੀਜ਼ਾਂ ਬਾਰ ਦੀ ਚੀਜ਼ਾਂ ਮੋਮੋ ਵਗੈਰਾ ਸਭ ਕੁਛ ਘਰ ਬਣਾਣੇ ਆਂ ਅਸੀ ਐ ਸਾਰੀ ਚੀਜ਼ਾਂ ਹੁਣ ਮੈਂ ਘਰ ਬਣਾ ਲੈਣੀ ਆ ਮੇਰੀ ਮੰਮੀ ਵੀ ਹੈਰਾਨ ਹੁੰਦੀ ਮਨੂੰ ਤੈਨੂੰ ਤੇ ਆਂਦਾ ਨੀ ਸੀ ਤੁਸੀਂ ਸਭ ਕੁਛ ਬਣਾ ਲੱਗ ਗਈ।
ਮੇਰਾ ਵੀ ਜਾਦਾ ਇੱਥੇ ਹੀ ਆ ਮੇਕਅਪ ਵੱਲ ਈ ਇੰਟਰਸਟ ਆ ਮੇਰਾ ਵੀ ਸਟੱਡੀ ਵੱਲ
ਹਾਂ ਮੈਂ ਵੀ ਮੇਰੀ ਮੰਮੀ ਵੀ ਇਹੀ ਕੈਂਦੀ ਮੰਮੀ ਕੈਂਦੀ ਮੈਨੂੰ ਬਈ ਹੁਣ ਮਾਂ ਈ ਵੱਡੀ ਹੋ ਗਈ ਬਈ ਤੂੰ ਕੁਛ ਕਰ ਲੈ ਵੀ ਘਰ ਬੈਠ ਕੇ ਪਤਾ ਕੀ ਦਿਮਾਗ ਫਾਲਤੂ ਦੀ ਗੱਲਾਂ ਵੱਲ ਹਨਾ। ਟਾਈਮ ਪਾਸ ਨਈ ਹੁੰਦਾ ਮੈਂ ਤਾਂਹੀ ਤੇ ਤੁਹਾਨੂੰ ਪੈਲੇ ਵੀ ਮੈਂ
ਉਦੋਂ ਸਿੱਖ ਲਓ।
ਫਿਰ ਮੈਨੂੰ ਫਿਰ ਮੈਨੂੰ ਹੁੰਦਾ ਹੈ ਕਿ ਮੇਰੀ ਮਾਂ ਈ ਨੂੰ ਕੌਣ ਦੇਖੇਗਾ ਜੇ ਮੈਂ ਚਲੀ ਜਾਵਾਂਗੀ ਨਾ ਐ ਚੀਜ਼ ਮੈਨੂੰ ਘਰ ਬੈਠ ਕੇ ਵਾਲੀ ਨਾ ਸਈ ਲੱਗਦੀ ਏ ਕਿਉਂਕਿ ਮੈਨੂੰ ਹੈਗਾ ਮੇਰੀ ਮਾਂ ਇੱਥੋਂ ਨਾ ਮਤਲਬ ਕੋਈ ਦੇਖ ਰਖਣ ਵਾਲਾ ਨੀ ਹੈਗਾ ਇਨੂੰ ਮਤਲਬ ਜਿਵੇਂ ਸੱਸ ਸਹੁਰੇ ਹੈਗੇ ਨਾ। ਮਤਲਬ ਕੋਈ ਦੇਖਣ ਵਾਲਾ ਨੀ ਹੈਗਾ ਜਿਵੇਂ ਉਨਾਂ ਨੂੰ ਲੈ ਕੇ ਕੌਣ ਆਏਗਾ ਜਿਵੇਂ ਹਸਬੈਂਡ ਦੇ ਕੰਮ ਤੇ ਚਲੇ ਜਾਂਦੇ ਨੇ ਸਕੂਲ ਛੋੜ ਕੇ ਕੌਣ ਆਏਗਾ। ਫਿਰ ਆ ਕੇ ਕੌਣ ਦੇਖੇਗਾ ਮਤਲਬ ਜੋ ਚੀਜ਼ ਮਾਂ ਕੇਅਰ ਕਰ ਸਕਦੀ ਨਾ। ਛੋਟੇ ਬੱਚੇ ਨਾਲ ਜੋ ਓ ਕੋਈ ਵੀ ਨਈ ਕਰ ਸਕਦਾ ਇਸ ਕਰਕੇ ਮੈਨੂੰ ਹਜੇ ਮੇਰੀ ਮਾਂ ਈ ਦਾ ਹੁੰਦਾ ਹੈ ਕਿ ਇਨੂੰ ਕੌਣ ਦੇਖੇਗਾ।
ਹਾਂ ਥੋੜ੍ਹੀ ਵੱਡੀ ਹੋ ਜਾਊਗੀ ਫੇਰ ਤੁਸੀਂ ਕਰ ਲੋਂਗੇ।
ਥੋੜ੍ਹੀ ਨਾ ਉਨੂੰ ਆ ਸਮਝ ਪੈ ਜਾਏਗੀ ਨਾ ਕਿ ਹਾਂ ਬਈ
ਕਰ ਸਕਦੀ ਆ ਆਪਣੇ ਆਪ ਸਭ ਕੁਛ ਹਜੇ ਇਨੂੰ ਪੋਟੀ, ਸ਼ੂਸ਼ੂ ਸਭ ਕਰਵਾਣਾ ਪੈਂਦਾ ਐ ਕੌਣ ਕਰਵਾਂਦਾ ਐ ਬਾਰ-ਬਾਰ ਕੌਣ- ਕੌਣ ਕੌਣ ਦੇਖਦਾ ਐ ਬੱਚਿਆਂ ਨੂੰ ਨਈ ਦੇਖਦੇ ਨਾ। ਕੋਈ-ਕੋਈ ਹੁੰਦੇ ਨੇ ਜੋ ਦਾਦੀਆਂ ਪੂਰੀ ਤਰ੍ਹਾਂ ਸੰਭਾਲ ਲੈਂਦੀਆਂ ਨੇ।
ਹਾਂਜੀ-ਹਾਂਜੀ ਮੈਂ ਵੀ ਮੈਂ ਰੱਖੀ ਸੀ ਬੀ ਐਸ ਸੀ ਰੱਖੀ ਸੀ ਮੈਂ ਮੈਂ ਹਟ ਗਈ ਸਾਰਾ ਕੁਛ ਉੱਪਰੋਂ ਹੀ ਲੰਘ ਰਿਆ ਸੀ ਮੇਰੇ
ਹੂੰ,
ਕਿਉਂਕਿ ਕਮਿਸਟਰੀ ਬੜੀ ਔਖੀ ਹੁੰਦੀ ਐ।
ਹਾਂ ਓ ਤੇ ਹੈ ਮੇਰੇ ਮਾਮੇ ਦੀ ਕੁੜੀਆਂ ਵੀ ਹੈਗੀਆਂ ਨੇ ਨਾ ਉਨਾਂ ਨੇ ਵੀ ਮੈਡੀਕਲ ਲਾਈਨ ਚੋਇਸ ਦੋਨਾਂ ਨੇ ਚੂਜ ਕੀਤੀ ਸੀ ਦੋਨਾਂ ਨੇ ਦੋਨੋ ਹੀ ਨਈ ਕਰ ਪਾਈਆਂ। ਕਿਉਂਕਿ ਇਦੇ ਵਾਸੇ ਨਾ ਪੂਰਾ ਇੱਕ ਤਰਫ ਫੋਕਸ ਚਾਈਦਾ।
ਹੂੰ,
ਸਭ ਸੇ ਜਾਦਾ ਔਖਾ ਐ ਸਭ ਸੇ ਜਾਦਾ ਕੈ ਤੇ ਪੂਰਾ ਇੱਕ ਤਰਫ ਹੋਣਾ ਚਾਈਦਾ ਐ ਨੀ ਕਿ ਤੁਸੀਂ ਸਾਰੀ ਤਰਫ਼
ਹਾਂਜੀ ਹਾਂਜੀ।
। ਹੈਲੋ।
ਹੈਲੋ।
ਹਾਂ ਮੇਰੇ ਭਰਾ ਦੀ ਪਿੱਛੇ ਕੋਲ ਆ ਗਈ ਸੀ ਮੰਮੀ ਨੂੰ ਕਵਾ ਜ਼ਰਾ। ਅੱਛਾ, ਠੀਕ ਐ। ਹਮ ਹਮ।